ਹੈਲੋ, ਹੈਲੋ ਸਸ਼ ਰੀ ਕਾਰ ਜੀ।
ਹੋਰ ਠੀਕ ਓਂ।
ਆਪ ਬਤਾਓ ਠੀਕ-ਠਾਕ।
ਹਾਂਜੀ ਪੰਜਾਬੀ ਬੋਲੋ ਪਿਓਰ।
ਹਾਂਜੀ-ਹਾਂਜੀ, ਹੋਰ ਠੀਕ-ਠਾਕ ਜੀ।
ਹਾਂਜੀ-ਹਾਂਜੀ। ਹੋਰ, ਕੀ ਜੋਬ-ਜੁਬ ਕਰਦੇ ਕੋਈ
ਹਾਂਜੀ।
ਕਾਦੀ ਜੋਬ ਕਰਦੇ ਓਂ।
ਆਪਨਾ ਕੰਮ ਆ ਗਾ ਆਪਨਾ ਕੈਂ ਮੋਬਾਇਲਾਂ ਦਾ ਕੰਮ ਆ ਮੋਬਾਇਲਾਂ ਦੀ ਦੁਕਾਨ ਆ। ਸਟੋਰ ਖੋਲੇਆ ਸਟੋਰ।
ਅੱਛਾ-ਅੱਛਾ ਵਦੀਆ ਨਾ, ਫੇਰ ਤਾਂ ਵਦੀਆ ਔ ਇਨਕਮ ਵਗੈਰਾ ਵਦੀਆ ਆਂਦੀ ਹੋਨੀ।
ਹਾਂਜੀ-ਹਾਂਜੀ ਵਦੀਆ ਕੰਮ ਚੱਲੀ ਜਾਂਦਾ ਹਾਂਜੀ-ਹਾਂਜੀ, ਤੁਸੀਂ ਕੀ ਕਰਦੇ ਓਂ।
ਮੈਂ ਸਲੂਨ ਦਾ ਕੰਮ ਕਰਦੀ ਆਂ, ਹੋਮ ਸਰਵਿਸ ਵੀ ਕਰਦੀ ਆਂ। ਘਰੇਂ ਵੀ ਖੋਲਿਆ ਹੋਇਆ ਏ ਔਰ ਕੱਪੜਿਆਂ ਦੇ ਵੀ ਵ-ਵ ਸੂਟ ਸਾਟ ਵੇਚਦੀ ਏ ਲੇਡੀਜ਼ਾਂ ਦੇ।
ਠੀਕ ਐ ਜੀ।
ਹਾਂਜੀ।
ਹੋਰ ਕੰਮਕਾਰ ਕਿੱਦਾਂ ਚੱਲਦਾ।
ਹਾਂ ਵਦੀਆ ਚੱਲਦਾ ਐ ਆਪਨੇ ਅੰਬਰਸਰ ਤੋਂ ਹੋਲਸੇਲ ਦੀ ਦੁਕਾਨ ਤੋਂ ਲੈ ਓਥੋਂ ਦੁਕਾਨ ਐ ਨਾ ਹੋਲਸੇਲ ਦੇ, ਓਥੋਂ ਮਾਲ ਲੈ ਕੇ ਆਂਦੇ ਆਂ ਅਸੀ।
ਠੀਕ ਐ ਜੀ, ਠੀਕ ਐ। ਅਸੀਂ ਓ ਲੁਧਿਆਨੇ ਤੋਂ ਲੈਂਨੇ ਆਂਗੇ ਬਸ, ਲੁਧਿਆਣੇ ਤੋਂ ਆਪਨਾ ਅਸੈਸ ਲੁਧਿਆਨੇ ਤੋਂ ਔਂਦੀ ਆ ਆਪਨਾ ਸਾਰਾ ਸਮਾਨ।
ਹਾਂਜੀ ਲੁਧਿਆਨੇ ਦਾ ਵੀ ਕਦੇ-ਕਦੇ ਲੁਧਿਆਨੇ ਤੋਂ ਵੀ ਲੈ ਕੇ ਆਂਦੇ ਅਸੀ।
ਹੂੰ ਲੁਧਿਆਨੇ ਤੋਂ ਸਾਨੂੰ ਠੀਕ ਰੇਟ ਮਿਲ ਜਾਂਦਾ ਬਸ ਓਥੋਂ ਔਂਦੀ ਐ ਸਾਡੀ ਅਸੈਸਰੀ ਸਾਰੀ।
ਹਾਂਜੀ, ਲੁਧਿਆਨੇ ਦਾ ਖਾਫ ਕਾਫੀ ਓ ਆ ਆਪਨੇ ਸਾਈਕਲ ਵੀ ਓਥੋਂ ਈ ਬਨਦੇ, ਅ ਫੈਕਟਰੀ ਆ ਔਂਦੇ ਨਾ ਸਾਈਕਲਾਂ ਦੀ।
ਹਾਂਜੀ-ਹਾਂਜੀ ਹਾਂ ਕਾਫ਼ੀ ਕਾਫ਼ੀ ਸਮਾਂ ਪੈਲਾ ਕੱਪੜੇ ਦਾ ਕਰਿਆ ਤੀ ਕੰਮ ਕੱਪੜਾ ਵੀ ਅਸੀ ਓਥੋਂ ਲੈ ਕੇ ਔਂਦੇ ਲੁਧਿਆਨੇ ਤੋਂ ਲੈ ਕੇ ਔਂਦੇ ਸੀਗੇ। ਗਾਂਧੀ ਮਾਰਕੀਟ ਚੋਂ ਰੇਡੀਮੇਡ, ਆਪਨਾ ਜੈਂਟਸ ਦਾ।
ਅੱਛਾ-ਅੱਛਾ ਓ ਨਾ ਮੇ, ਮੈ ਮਹਾਰਾਸ਼ਟਰ ਵਿੱਚ ਮੇਰਾ ਭਤੀਜਾ ਏ। ਉਹ ਵੀ ਅਹ, ਕੱਪੜੇ ਦੇ ਹੀ ਜੇਂਟਸ ਦੇ ਕੱਪੜੇ ਵੇਚਣੇ ਦਾ ਔ ਸਰਾਂ ਚ ਸਲਾਹ ਕਰਦਾ ਪਇਆ, ਮੈਨੂੰ ਪੁੱਛਦਾ ਸੀ ਕਿਹੜੀ ਮਾਰਕੀਟ ਵਧੀਆਂ ਹੁੰਦੀ ਐ ਹੋਲਸੇਲ
ਗਾਂਧੀ ਮਾਰਕੀਟ ਚੋਂ, ਗਾਂਧੀ ਮਾਰਕੀਟ ਚੋਂ ਮਿਲਦਾ ਇੱਕ ਹਾਂ ਔ ਤੇ ਉੱਥੇ ਜ਼ਿਆਦਾ ਵਧੀਆਂ, ਗਾਂਧੀ ਮਾਰਕੀਟ ਵੀ ਵਧੀਆਂ ਹੈਗੀ ਉੱਥੇ ਠੀਕ ਆ ਕੱਪੜਾ ਉੱਥੋਂ ਲ਼ਿਆ ਕੇ ਮੈਂ ਦੋ -ਤਿੰਨ ਸਾਲ ਕੰਮ ਕਰਿਆਂ, ਉਹ ਵੀ ਕੰਮ ਵਧੀਆਂ ਹੈਗਾ।
ਹਾਂਜੀ, ਉਹ ਨਾ ਅਸੀਂ ਆ ਜਾ ਕੇ ਨਾ ਚੌੜੇ ਬਾਜ਼ਾਰ ਜਾਂਦੇ, ਫਿਰ ਸਾਨੂੰ ਕੋਈ ਚੀਜ਼ ਨੀ ਵਧੀਆ ਮਿਲਦੀ ਉੱਥੇ
ਨਹੀਂ -ਨਹੀਂ ਉੱਥੇ ਨੀ ਉਹ ਸਪੈਸ਼ਲ ਮਾਰਕੀਟ ਐ ਨਾ ਜਿਵੇਂ ਘੰਟਾ ਘਰ ਹੋ ਗਿਆ ਨਾ ਤੇ ਗਾਂਧੀ- ਗਾਂਧੀ ਮਾਰਕੀਟ ਚ ਜਾਦਾ ਹੋਲਸੇਲ ਹੀ ਮਿਲਦਾ ਜਿਵੇਂ ਦੁਕਾਨਦਾਰ ਵਾਸਤੇ ਮਿਲਦਾ ਹੈਗਾ ਜਿਹੜੇ ਦੁਕਾਨਦਾਰ ਨੇ ਉਹਨਾ ਨੂੰ ਦਿੰਦੇ ਨੇ ਉਹ ਗਾਂਧੀ ਮਾਰਕੀਟ ਚੋਂ
ਅੱਛਾ -ਅੱਛਾ।
ਤੇ ਹੋਰ ਨੂ ਹੋਰ ਮਾਰਕੀਟ ਚ ਵੀ ਮਿਲ ਜਾਂਦਾ, ਪਰ ਉੱਥੋਂ ਠੀਕ ਨੀ ਮਿਲਦਾ ਰੇਟ ਨੀ ਠੀਕ ਮਿਲਦਾ ਪਰ ਉਹ ਤਾਂ ਰਿਟੇਲ ਚ ਈ ਮਿਲਦਾ ਹੈਗਾ
ਹਾਂ, ਉਹ ਕਹਿੰਦਾ ਸੀਗਾ ਨਾ ਮੈਂਨੂੰ ਉਮੇ ਮੇਰੇ ਦੋਸਤ ਬਹੁਤ ਮੰਗਾਦੇ ਪਏ, ਕਹਿੰਦੇ ਪੰਜਾਬ ਤੋਂ ਲੈ ਕੇ ਆ ਟੀ- ਸ਼ਰਟਾਂ ਵਗੈਰਾ
ਹਾਂਜੀ -ਹਾਂਜੀ ਉ, ਉੱਥੇ ਠੀਕ ਆ ਲੁਧਿਆਣੇ ਇੱਕ ਕਿੱਲਾ ਮਾਰਕੀਟ ਆ ਇੱਕ ਗਾਂਧੀ ਮਾਰਕੀਟ ਆ ਕਿੱਲਾ ਮਾਰਕੀਟ ਚ ਵੀ ਠੀਕ ਆ ਜੀ, ਲ਼ੇਕਿਨ ਗਾਂਧੀ ਮਾਰਕੀਟ ਜ਼ਿਆਦੇ ਵਧੀਆਂ।
ਅੱਛਾ -ਅੱਛਾ।
ਹੂੰ, ਗਾਂਧੀ ਮਾਰਕੀਟ ਚ ਜ਼ਿਆਦੇ ਵਧੀਆਂ ਕੰਮ ਆ
ਅੱਛਾ -ਅੱਛਾ। ਓਰ ਫਿਰ ਮੋਬਾਇਲ ਤੇ ਤੁਹਾਡਾ ਕਿਵੇਂ ਐ ਆਈਂ ਫ਼ੋਨ ਵਗ਼ੈਰਾ ਵੀ ਵੇਚਦੇ ਔ
ਹਾਂ ਮੋਬਾਇਲ ਦੀ ਅਸੈਸਰੀ, ਮੋਬਾਇਲ ਫ਼ੋਨ ਸਾਰਾਂ ਕਵਰ ਹੋ ਗਿਆਂ ਜਿਵੇਂ ਗਲਾਸ ਗਾਰਡ ਹੋਗੇ, ਉਹ ਲਾ ਵੀ ਦਿੰਨੇ ਆਂ ਤੇ ਅਸੈਸਰੀ ਸਾਰੀ ਏ ਟੂ ਜੈਡ
ਅੱਛਾ- ਅੱਛਾ।
ਰਿਪੇਰਿੰਗ ਵਗ਼ੈਰਾ ਹੋਗੀ
ਏ ਕੰਮ ਕਰਦੇ ਆਂ ਜੀ, ਵਧੀਆਂ ਕੰਮ ਚੱਲੀ ਜਾਂਦਾ।
ਅੱਛਾ- ਅੱਛਾ ਵਿਆਏ ਹੋਏ ਪ ਤੁਸੀਂ ਮੈਰਿਜ ਹੋਈ- ਹੋਈ ਆ।
ਹਾਂਜੀ- ਹਾਂਜੀ।
ਅੱਛਾ, ਘਰ ਆਲੀ ਕੀ ਕਰਦੇਂ ਫ਼ਿਰ
ਉਹ ਤਾ ਹਾਊਸ ਵਾਈਫ ਵਿਹਲੇ
ਅੱਛਾ, ਉਹ ਕੋਈ ਹੁਨਰ- ਹੁਨਰ ਵਗੈਰਾ ਨੀਂ ੳਦੇ ਉਹਨਾਂ ਦੇ ਹੱਥ ਵਿੱਚ
ਹਾਂ, ਏ ਤਾਂ ਸਿਲਾਈ ਸਲੂਈ ਦਾ ਕੰਮ ਕਰਦੇ ਨੇ ਜਾਣਦੇ ਨੇ
ਹਾਂ, ਹੁਣ ਤਾਂ ਅੱਜ ਕੱਲ ਤਾਂ ਸਿਲਾਈ ਦਾ ਵੀ ਕੰਮ ਬਹੁਤ ਚੱਲਦਾ ਏ ਨਾ ਸਿਲਾਈਆਂ ਦਾ ਰੇਟ ਵੀ ਬਹੁਤ ਵਧੀਆਂ ਹੋਇਆਂਂ ਏ, ਓਨੇ ਦਾ ਕੱਪੜਾ ਨੀ ਆਉਂਦਾ ਜਿੰਨਾ ਸਿਲਾਈ ਵਧੀਆ ਮਿਲ ਜਾਂਦੀ
ਹਾਂ ਸਿਲਾਈ ਸਲੂਈ ਸਾਰੀ ਜਾਣਦੇ ਨੇ, ਸਿਲਾਈ ਸੁਲਈ ਦਾ ਕੰਮ ਹੂੰ, ਸਾਢੇ ਢਾਈ ਸੌ ਲੈਂਦੇ ਨੇ।
ਹਾਂਜੀ, ਸਾਢੇ ਤਾਂ ਸਾਢੇ ਤਿੰਨ ਸੌ ਲੈਸ ਲੂਸ ਲਗਾਂ ਕੇ ਸਾਢੇ ਤਿੰਨ ਸੌ ਲੈ ਲੈਂਦੇਂ।
ਹਾਂ ਉਹਦੇ ਵੱਧ ਨੇ ਗੇ, ਸਿੰਪਲ ਦੇ ਢਾਈ ਸੌ‌ ਆ ਹੂੰ।
ਉਹੀ ਹੁਣ ਤਾਂ ਸਿਲਾਈ ਵਾਲੇ ਬਹੁਤ ਚੱਲਣ ਲੱਗ ਗੇ ਕੰਮ
ਹਾਂਜੀ-ਹਾਂਜੀ ਹਾਂ ਹੁਣ ਤਾਂ ਬਹੁਤ ਜ਼ਿਆਦਾ ਚੱਲਦਾ ਏ ਕੰਮ ਦਾ ਬੁਟੀਕ ਦੀ ਕੰਮ ਬਹੁਤ ਜ਼ਿਆਦੇ ਆ।
ਹਾਂਜੀ ਉਹੀ ਨਾ ਅ ਲੋਣ ਵਾਲੇ ਸੂਟ ਦੀ ਹਜ਼ਾਰ-ਹਜ਼ਾਰ, ਬਾਰਾਂ-ਬਾਰਾਂ ਸੌ ਲੈਂਦੇ।
ਹਾਂ, ਉਹ ਉਹਦਾ ਦਾ ਰੇਟ ਹੈਗਾ ਏਦਾਂ ਦਾ। ਹੋਰ, ਕਿਹੜਾ ਫੋਨ ਯੂਜ ਕਰ ਰਹੇ ਹੋ ਤੁਸੀਂ?
ਅਸੀਂ ਦਾ ਉਹ ਆ, ਵੀਵੋ ਦਾ।
ਵੀਵੋ ਦਾ।
ਵੀਵੋ ਕੀ ਵੀਵੋ। ਆਸੂ ਆਪਣਾ ਮੋਬਾਇਲ ਨੰਬਰ ਕੀ ਆ? ਵੀਵੋ ਦਾ ਕੀ ਆ, ਨਾਮ? ਓਪੋ, ਓਪੋ ਆ।
ਓਪੋ, ਠੀਕ ਹੈ। ਕਿੰਨਾ ਟਾਈਮ ਹੋ ਗਿਆ ਯੂਜ ਕਰਦਿਆਂ ਨੂੰ ਇਹਨੂੰ?
ਹੋਗੇ ਛੇ ਸੱਤ ਮਹੀਨੇ ਹੋਏ। ਹਾਂ। ਪਹਿਲੇ ਆਲਾ ਹੈਗਾ ਸੀ ਵੀਵੋ ਦਾ ਉਹ ਖੋ ਗਿਆ ਸੀ ਮੁੰਡੇ ਕੋਲੋਂ। ਕਿੱਥੇ ਗਿਰ- ਗਿਰ, ਗੁਰ ਗਿਆ। ਉਹ ਬਹੁਤ ਵਧੀਆ ਸੀ, ਉਹ ਖੇ ਉਹ ਖੋ ਗਿਆ ਫਿਰ ਇਹ ਨਵਾਂ ਲੈ ਲਿਆ।
ਠੀਕ ਹੈ, ਵੀਵੋ ਦਾ ਵੀਵੋ ਦਾ ਫੋਨ ਆ, ਮੇਰੇ ਕੋਲ ਉਹ ਹੈਗਾ ਐਮ ਆਈ।
ਅੱਛਾ-ਅੱਛਾ।
ਹਮ, ਨਊ- ਨਊ ਆ ਹੁਣੀ ਲਤਾ ਹਜੇ
ਅੱਛਾ-ਅੱਛਾ ਹੁਣ ਤਾਂ ਵਧੀਆ ਏ ਕਿਸ਼ਤਾਂ ਤੇ ਮਿਲ ਜਾਂਦੇ ਅ ਸਾਲ, ਸਾਲ ਵਰਤ ਕੇ ਮੋਬਾਇਲ ਫਿਰ ਨਵਾਂ ਵੇਚ ਕੇ ਨਵਾਂ ਲੈ ਲਿੱਤਾ ਜਾਂਦਾ ਕਿਸ਼ਤਾ ਕੁਸਤਾ ਤੇ
ਫੇਰ ਨਿਊ ਮਿਲ ਜਾਂਦਾ ਹਾਂ।
ਹਾਂਜੀ।
ਕੰਮ ਵਧੀਆ ਹੈਗਾ ਹਾਂ।
ਹਾਂ, ਓਹੀ ਨਾ ਅਸੀਂ ਤਾਂ ਹਾਰ ਕੇ ਮਤਲਬ ਬਜਾਜ ਤੋਂ ਨਾਲੇ ਚੀਜ਼ ਤੇ ਨਾ ਲੋ
ਫੋਨ ਵਧੀਆ ਬੰਦਾ ਚਲਾ ਚਲੂ ਲੈਂਦਾ ਜਦੋਂ ਜਦੋਂ ਨੂੰ ਕਿਸ਼ਤਾਂ ਪੁਰੀਆ ਹੁੰਦੀਆਂ ਨੇ ਫੇਰ ਵੇਚ ਦਿੰਦਾ ਹੈਗਾ।
ਹਾਂਜੀ, ਉਹੀ ਨਾ ਹੁਣ ਅਸੀਂ ਹਰ ਚੀਜ਼ ਬਜਾਜ ਤੋਂ ਕਾਰਟ ਤੋਂ ਹੀ ਲੈਂਦੇ ਆ ਨਾਲ ਨਾਲੇ ਕੋਈ ਚੀਜ਼ ਆਪਾਂ ਚੀਜ਼ ਲਈਏ ਨਾ ਉਹਨੂੰ ਵਿਆਜ ਨੀਂ ਪੈਂਦਾ ਬਜਾਜ ਤੋਂ।
ਹਾਂਜੀ ਹਾਂਜੀ।
ਵਿਆਜ ਵੀ ਘੱਟ ਪੈਂਦਾ ਹੈ, ਜੇ ਆਪਾਂ ਵਿਆਜ ਤੋਂ ਉਹ ਲਈਏ ਲੋਨ ਲਈਏ ਬਜਾਜ ਤੋਂ ਫਿਰ ਉਹ ਬਹੁਤ ਡਬਲ ਡਬਲ ਭਰਨਾ ਪੈਂਦਾ।
ਬਜਾਜ ਵਾਲੇ ਪਲਾਂਨਟੀ ਲਾ ਦਿੰਦੇ ਨੇ ਕਈ ਵਾਰੀ, ਜੇ ਹੁਣ ਬਜਾਜ ਕਾਰਡ ਪਹਿਲਾਂ ਆਪਣਾ ਬਣਿਆ ਹੋਇਆ ਨਾ ਫੇਰ ਨੀ ਕੋਈ ਚੱਕ ਕਰੇ ਇੱਕ ਵਾਰੀ ਜਦੋਂ ਆਪਾਂ ਕਾਰਡ ਅਪਲਾਈ ਕਰਦੇ ਡਾਕੂਮੈਂਟ ਤਿਆਰ ਕਰਵਾਉਣੇ ਆ ਉਦੋਂ ਲੱਗ ਜਾਂਦੇ ਨੇ ਪੈਸੇ। ਉਦੋਂ ਲੱਗ ਜਾਂਦੇ ਨੇ ਹਾਂ, ਉਦੋਂ ਲੱਗ ਜਾਂਦੇ ਨੇ ਉਹੋ
ਜਾਂ ਫਿਰ ਕੋਈ ਉਹ ਕੋਈ ਕੋਈ ਸਕੀਮ ਲਾ ਦੇਣ ਤਾਂ ਫ਼ਿਰ ਉਹਦੇ ਹਰ ਮਹੀਨੇ ਪੰਦਰਾਂ ਵੀਹ ਰੁਪਏ ਕੱ ਟੇ ਜਾਣੇ ਨੇ ਜਾਂ ਫਿਰ ਉਹ ਚੀਜ਼ ਹੋ ਜਾਂਦੀ ਆ।
ਹਾਂ, ਛੋਟੇ ਮੋਟੇ ਖਰਚੇ ਹੋ ਜਾਂਦੇ।
ਨਹੀਂ ਜੇ ਜਿਵੇਂ ਹੁਣ ਜੇ ਟਾਈਮ ਤੋਂ ਟਾਈਮ ਆਪਾਂ ਕਿਸ਼ਤ ਦੇਵਾਂਗੇ ਫੇਰ ਨੀ ਪਨੇਲਟੀ ਲੱਗਦੀ।
ਨਾ ਫੇਰ ਨੀ ਲੱਗਦੀ, ਫੇਰ ਕੋਈ ਫੇਰ ਕੋਈ ਪਨੇਲਟੀ ਨੀ ਲੱਗਦੀ ਟਾਈਮ ਟੂ ਟਾਈਮ।
ਅਸੀਂ ਉਹ ਕੰਮ ਕਰਦੇ ਈ ਨੀ, ਅਸੀਂ ਟਾਈਮ ਤੋਂ ਟਾਈਮ ਕਿਸ਼ਤ ਦੋ ਤਾਰੀਕ ਨੂੰ ਕਿਸ਼ਤ ਕੱਟ
ਅਕਾਊਂਟ ਵਾਲੀ ਰੱਖੇ, ਬਸ ਆਪਣੇ ਅਕਾਂਟ ਚੋਂ ਪੈਸਾ ਕਟਵਾਉਂਦੇ ਰਹੋ ਉਹ ਅਕਾਊਂਟ ਵਾਲ ਚ ਕੋਈ ਪਨੇਲਟੀ ਲੱਗਦੀ, ਉਹ ਮਹੀਨੇ ਦੀ ਮਹੀਨੇ ਸਹੀ ਟਾਈਮ ਤੇ ਪੈਸਾ ਕੱਟੀ ਜਾਂਦੇ ਨੇ ਉਹ।
ਓਹੀ ਨਾ, ਹੁਣ ਸਾਡੇ ਦੋ ਤਿੰਨ ਕਿਸ਼ਤਾਂ ਚੱਲਦੇ ਸਾਡੇ ਟਾਈਮ ਤੇ ਟਾਈਮ ਜਾਂਦੇ ਆ
ਹਾਂਜੀ ਹਾਂਜੀ ਫੇ ਉਹ ਹਰ ਮਹੀਨੇ ਕੱਟੀ ਜਾਂਦੇ ਨੇ, ਨਾ ਫਿਰ ਮਤਲਬ ਜਿਵੇਂ ਉਹਨਾਂ ਡੇਟ ਹਦੀ ਮਤਲਬ ਜਿਵੇਂ ਅਗਲੇ ਮੰਥ ਪੰਜ ਤਰੀਕ ਨੂੰ ਕੱਟੂਗੀ, ਪੰਜ ਤਰੀਕ ਤੋਂ ਪਹਿਲਾਂ ਪਹਿਲਾਂ ਬਸ ਫ਼ਿਰ ਪੇਮੈਂਟ ਹੋਣੀ ਚਾਹੀਦੀ, ਫਿਰ ਉਹ ਆਪਣੇ ਆਪ ਕੱਟ ਲੈਂਦੇ ਨੇ। ਹਾਂ ਬਸੇ ਦੋ ਜਾਂ ਪੰਜ ਨੂੰ ਜਿੰਨੀ ਵੀ ਕੱਢਦੇ ਨੇ, ਫੇਰ ਉਦੋਂ ਪਹਿਲਾਂ ਪਹਿਲਾਂ ਪੇਮੈਂਟ ਹੋਣੀ ਜ਼ਰੂਰੀ ਹੈ ਉਹਦੇ ਵਿੱਚ ਉਹ ਚੀਜ਼ ਵਧੀਆ ਹੈਗੀ, ਉਹ ਚ ਪਨੇਲਟੀ ਕੋਈ ਨੀ ਪੈਂਦੀ, ਨਾਲੇ ਡਿੇਲ ਰਿੰਦੀ ਆਪਣੇਲ ਅਕਾਊਂ ਦੀ ਵੀ ਇੰਨੀੇ
ਹਾਂਜੀ ਹਾਂ ਨਾ, ਔਰ ਜ਼ਰੂਰੀ ਨੀ ਇੱਕ ਤਾਰੀਕ ਨੂੰ ਪਾਣੇ ਸਤਾਈ ਅਠਾਈ ਤਰੀਕ ਨੂੰ ਪਾ ਦੋ। ਪੈਸੇ ਬੈਂਕ ਵਿੱਚ, ਜੇ ਆਪਾਂ ਟਾਈਮ ਤੇ ਪਾਈਏ ਫਿਰ ਕੱਟੇ ਨੀ ਜਾਂਦੇ। ਹਾਂ ਉਨੱਤੀ ਤੀਹ ਨੂੰ ਵੀ ਠੀਕ ਆ, ਉਹ ਮੇਰੀ ਸਿਸਟਰ ਨੇ ਨਾ ਇੱਕ ਤਾਰੀਕ ਨੂੰ ਪਾ ਤੇ
ਲਾਏ ਨੇ ਸੀ ਕਸਟਮਰ ਨੂੰ ਮੈਂਸਿਜ ਲਾ ਦਿੰਦੇ ਆ, ਮਤਲਬ ਜਿਹੜੇ ਸਾਡੇ ਆਪਦੇ ਕਸਟਮਰ ਨੇ ਉਥੇ ਕੇਡਰ ਰਾਹੀਂ ਮੈਸਜ ਪਾ ਦਿੰਨੇ ਆ ਕਿ ਉਹਨਾਂ ਨੂੰ ਵੀ ਤੁਹਾਡੀ ਕਿਸ਼ਤ ਪੈਂਡਿੰਗ ਆ ਫੇਰ ਓਹੋ ਆਪ ਦੇ ਆਪ ਜਮਾ ਕਰਾ ਆਂਦਾ ਆ, ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਪਨਲਟੀ ਨਹੀਂ ਲੱਗਦੀ ਫੇਰ ਉਹਦੇ ਵਿੱਚ।
ਅੱਛਾ ਅੱਛਾ।
ਉਹਨਾਂ ਨੂੰ ਮੈਸੇਜ ਪਾ ਜਾਂਦਾ ਇੱਕ ਸਾਰਿਆਂ ਨੂੰ, ਆਲ ਨੂੰ ਉਹ ਆਪਣੇ ਆਪ ਭੇਜ ਦਿੰਦਾ ਮੈਸੇਜ ਡੇਟ ਸਿਲੈਕਟ ਕਰਦੇ ਨੇ ਵੀ ਇੰਨੀ ਡੇਟ ਨੂੰ ਮੈਸੇਜ ਜਾਣਾ ਚਾਹੀਦਾ
ਅੱਛਾ ਫੇਰ ਪਨਲਟੀ ਨਹੀਂ ਲੱਗਦੀ ਆ, ਕਿੰ ਕਿੰਨੀ ਤਾਰੀਕ ਨੂੰ ਆ ਮੈਸੇਜ ਪਾ ਸਕਦੇ?
ਉਹ ਮਤਲਬ ਅਸੀਂ ਮੈਸੇਜ ਪਾ ਦੇਣਾ ਹੁਣ ਅਸੀਂ ਸਾਡੀ ਡੇਟ ਫਿਕਸ ਕਰੀ, ਜਿਵੇਂ ਅਠਾਈ ਜਾਂ ਉਨੱਤੀ ਨੂੰ ਮੈਸੇਜ ਪਾ ਦਈਦਾ ਹੈ। ਨੋਰਮਲ ਜਿੰਨੇ ਕਸਟਮਰ ਨੇ, ਜਿੰਨਾ ਜਿਨਾ ਦੀ ਡੇਟ ਆਉਂਦੀ ਹੈ ਇੱਕ ਦੋ ਦੋ ਤਿੰਨ ਦਿਨ ਪਹਿਲਾਂ ਫਿਰ ਕਸਟਮਰ ਵਾਪਸ ਆਪਣਾ ਮੈਸਿਜ ਰਿਮਾਇੰਡ ਹੋ ਜਾਂਦਾ ਵਟਸਐਪ 'ਤੇ
ਅੱਛਾ ਅੱਛਾ।
ਹਾਂਜੀ ਬਸ। ਫਿਰ ਉਹ ਕਸਟਮਰ ਦੀ ਡਿਟੇਲ ਉਹ ਉਹਦੇ ਕਰਕੇ ਕਿਸ਼ਤ ਪਾ ਦਿੰਦਾ ਹੈਗਾ, ਉਹਦੇ ਕੋਲ ਮੈਸ਼ਜ ਆ ਜਾਂਦਾ ਹੈਗਾ।
ਅੱਛਾ ਅੱਛਾ ਫੇਰ ਤੁਸੀਂ ਇਹ ਸਾਰੇ ਮੋਬਾਇਲ ਦਿੱਲੀ ਤੋਂ ਲੈ ਕੇ ਆਉਂਦੇ ਵੇਚਣੇ ਵਾਸਤੇ? ਤੇ।
ਮਨ ਲ ਤਾਂ ਮਨ ਲੋ ਵੀ ਲੋਕਲ ਵੀ ਲੈ ਲੈਨੇ ਆਂ, ਪਰ ਕਈ ਵਾਰੀ ਔਥੋਂ ਨਾ ਇਨੀ ਠੱਗੀ ਠੁੱਗੀ ਹੋ ਜਾਂਦੀ ਐ ਫੇਰ ਉਹ ਪਤਾ ਨੀ ਲੱਗਦਾ ਇੰਨਾ, ਅਸੈਸਰੀ ਵਗੈਰਾ ਲੈ ਲੈਨਗੇ। ਕਿਦੋਂ ਵੀ ਜਦੋਂ ਸ਼ਾਸਤਰੀ ਮੰਤ ਲੁਧਿਆਣਾ ਹੋ ਗਿਆ ਜਿਵੇਂ। ਔਹ ਲੈ ਲੈਣਾ, ਮੋਬਾਈਲ ਤਾਂ ਮੋਬਾਈਲ ਤਾਂ ਲੋਕਲ ਈ ਲੈਨੇ ਆਂ।
ਦੁਕਾਨ ਸਾਡੇ ਵੀ ਮੁੰਡੇ ਦੇ ਦੁਕਾਨ ਆ ਔਹ ਦਿੱਲੀ ਤੋਂ ਜਾਂਦੇ। ਦਿੱਲੀ ਤੋਂ ਬਹੁਤ ਸਸਤੇ ਰੇਟ ਤੋਂ ਲੈ ਕੇ ਆਂਦੇ।
ਪਤਾ ਤਾਂ ਹੈ, ਕਈ ਵਾਰੀ ਔਥੇ ਕੋਈ ਠੱਗੀ ਠੱਗੀ ਨਾ ਹੋ ਜਾਵੇ ਔਥੋਂ ਨਹੀਂ ਲੈ ਕੇ ਆਏਗਾ।
ਹੂ, ਅੱਜ ਕਲ ਤਾਂ ਤੁਹਾਨੂੰ ਪਤਾ ਹੈ ਠੱਗੀਆਂ ਹੀ ਚਲੀ ਜਾਂਦੇ ਆ।
ਹਾਂ ਭੀ ਔਥੇ ਫੇਰ ਕੋਈ ਜਾਵੇ, ਦੁਬਾਰੋ ਆਪਾਂ ਨੂੰ ਕਦੇ ਆਪਾਂ ਨੂੰ ਏਹ ਪਤਾ ਵੀ ਨਈ ਚੀਜ਼ ਬਾਰੇ, ਵੀ ਕੀ ਔਹ ਹੁੰਦਾ ਹੈਗਾ
ਨਹੀਂ ਨਿਊ ਲੈਨੇ ਆ ਨਿਊ ਨਵੇਂ ਲੈਨੇ ਅ ਪੈਕ।
ਹਾਂ ਨਿਊ ਤਾਂ ਕ ਨਿਊ ਤਾਂ ਔਨਲਾਈਨ ਮੰਗਵਾ ਲੈਣਾ ਆ ਜਿਵੇਂ ਜਿਹੜੀ ਕੋੰਂਪਨੀ ਦਾ ਮੰਗਉਨਾ ਕੰਪਨੀ ਦੀ ਸਾਈਡ। ਤੋਂ ਔਨ ਲਾਈਨ ਮੰਗਾ ਲੈਨੇ ਆ ਨਿਊ ਤਾਂ।
ਹੂ, ਆ ਔਹ ਤਾਂ ਫੇਰ ਫਿਲਿਪਸਕਾਰਡ ਤੋਂ ਵੀ ਮਿਲ ਜਾਂਦੇ।
ਹਾਂ ਜਿਵੇਂ ਐਮਾਜੋਨ ਹੋ ਗਿਆ, ਫਿਲਿੱਪਕਾਰਟ ਹੋ ਗਿਆ ਜਿਵੇਂ ਕੋਪਨੀ ਐਮ ਆਈ ਐਮ ਆਈ ਦੀ ਸਾਈਟ ਤੋਂ ਮੰਗਾ ਲੈਣੇ ਆਗੇ ਜਿਵੇਂ ਔਹ ਉਵੇਂ ਔਹ ਮਗਾ ਲੈਣੇ‌ ਆ ਉਹਦਾ ਨਈ ਕੋਈ ਚੱਕ ਜਿਵੇਂ ਅੱਜ ਵੀ ਆਉਨਾ ਗਾ ਸਟੋਕ ਅੱਜ ਇੱਕ ਫੋਨ ਆਣਾ ਦੋ ਕਾਵਰ ਆਉਣੇ ਨੇ ਜਿਹੜੀ ਚੀਜ਼ ਦੀ ਲੋੜ ਪੈਦੀ ਆ ਫੇਰ ਔਨਲਾਈਨ ਮਗਾਨਾ ਜੇ ਫਲਿੱਪਕਾਰਟ ਤੋਂ ਔਡਰ ਕਰਿਆ ਹੋਇਆ।
ਏਹ ਛੋਟੇ ਮੋਟੇ ਚੀਜ਼ਾਂ ਜਿਵੇਂ ਅਹ ਕਵਰ ਹੋ ਗਏ ਫੇਰ ਅ ਮੋਬਾਇਲ ਦੇ ਜੋ ਚੀਜ਼ਾਂ ਆਉਦੇ ਔਹ ਤਾਂ ਦਿੱਲੀ ਬਹੁਤ ਸਸਤੇ ਮਿਲਨੇ ਥੋਨੂੰ।
ਜਿਮੇ ਮੰਨ ਲੋ ਫੇਰ ਜਿਮੇ ਮੰਨ ਲੋ ਜਿਵੇਂ ਕੈਸਟਮਰ ਦੀ ਡਿਮਾਂਡ ਹੁੰ ਜਿਵੇਂ ਮਤਲਬ ਲੋ ਔਹ ਚੀਜ਼ ਨੀ ਮਿਲਦੀ ਜਿਵੇਂ ਹੁਣ ਡਿਮਾਂਡਡ ਵੀ ਡਿਮਾਂਡਡ ਚੀਜ਼ਾਂ ਨੇ ਫੇਰ ਉਹ ਔਨਲਾਈਨ ਏ ਔਡਰ ਕਰਦੇ ਆ।
ਹੈਡਫੋਨ ਹੋ ਗਏ ਕਵਰ ਹੋ ਗਏ।
ਹਾਂ ਹੈਡਫੋਨ ਤਾਂ ਮਿਲ ਜਾਦੇ ਨੇ ਹੈਡਫੋਨ ਤਾਂ ਹੈਡਫੋਨ ਤਾਂ ਜੀ ਅੱਜ ਇਕ ਸੌ ਦਸ ਰੁਪਏ ਦਾ ਮਿਲ ਜਾਂਦਾ ਅੱਠ ਰੁਪਿਏ, ਦਸ ਰੁਪਿਏ, ਬਾਰ੍ਹਾਂ ਰੁਪਿਏ, ਬੱਤੀ ਰੁਪਿਏ ਐਹ ਮਿਲ ਜਾਂਦਾ।
ਇਕ ਉਹ ਅ ਲੁਧਿਆਣੇ ਤੋਂ ਜਾਂਦੀ ਆ ਬੰਦੇ ਮਾਤਰਮਤ। ਅਹ ਟ੍ਰੇਨ ਜਾਂਦੀ ਆ ਸਿੱਧੀ ਦਿੱਲੀ ਜਾਂਦੀ ਆ।। ਬੰਦਾ ਉੱਥੋਂ ਲੈ ਦਿੱਲੀ ਤੋਂ ਚੜ ਕੇ ਬਸ ਸਿੱਧਾ ਲੁਧਿਆਨੇ ਆ ਜਾਓ।
ਠੀਕ ਐ ਜੀ।
ਹਾਂ ਬੰਦੇ ਮਾਤਰਮ ਨਵੀ ਆਈ ਨਾ ਟ੍ਰੇਨ। ਐਹ ਆ ਨਾ ਖੱਜਰ ਵਾਲਾ ਕੰਮ ਵੀ ਨਹੀ ਹੈਗਾ। ਖੱਜਰ ਵਾਲਾ ਕੰਮ ਵੀ ਨੀ ਹੈਗਾ ਹੁਣ ਤਾਂ।
ਹੂੰ ਉਹ ਤਾਂ ਹੈਗਾ। ਉਹ ਤਾਂ ਅੱਡ ਅੱਡ ਹੋਵਾ ਜਿਥੋ ਠੀਕ ਲੱਗਦਾ ਨਾ। ਔਵੇ ਚੱਲੀ ਜਾਂਦਾ ਕੰਮ ਹੁਣ ਲੁਧਿਆਣਾ ਸਾਡੇ ਠੀਕ
ਚਲੋ ਮੈਂ ਕੱਟਦੀ ਕੋਲ ਆਂਦੀ ਪਈ ਮੈਨੂੰ ਕਿਸੀ ਦੀ।
ਠੀਕ ਐ ਜੀ, ਠੀਕ ਐ